ਹਲੋ
ਹੈਲ
ਸਾ ਸ਼੍ਰੀ ਕਾਲ ਜੀ ਕਿਵੇਂ ਓ ਵਧੀਆ? ਹਾਂਜੀ ਵਧੀਆ ਘਰੇ ਠੀਕ ਨੇ ਸਾਰੇ?
ਹਾਂ
ਅੱਛਾ।
ਦੀਆ ਤੁਸੀਂ ਕੀ ਕਰ
ਹਲੋ।
ਹਾਂਜੀ, ਇੱਥੇ ਹਾਂਜੀ ਮੈਂ ਕਿੱਥੇ ਵੀ
ਅੱਛਾ-ਅੱਛਾ ਠੀਕ ਐ।
ਵਧੀਆ ਸੂਟ ਵੇਖ ਰੇ ਆਂ
ਹਾਂ, ਅਸੀ ਵੀ ਬਸ ਅਸੀ ਵੀ ਹੁਣੇ ਬਾਹਰ ਨਿਕਲੇ ਆਂ ਬੋਤ ਵਧੀਆ ਮੌਸਮ ਆ ਮਾਇੰਡ ਫਰੈਸ਼ ਹੋ ਗਿਆ।
ਹੋ ਰਿਆ ਏਥੇ ਪਰ ਫੇਰ ਵੀ ਠੀਕ ਆ।
ਠੰਡੀ ਹਵਾ ਚੱਲ ਰੀ ਆ ਬੋਤ, ਹਮ ਅੱਛਾ, ਨਈ ਸਾਡੇ ਤਾਂ ਓਰੇ ਬੋਤ ਠੰਡੀ ਹਵਾ ਚਲ ਰੀ ਐ ਤੇ ਐਕਸਪੈਕਟਡ ਐ ਕੀ ਅੱਜ ਮ੍ਹੀਂ ਆ ਸਕਦੈ। ਹਾਂ, ਹੋ ਸਕਦੈ ਹਵਾ ਤਾਂ ਬੋਤ ਚੱਲ ਰੀਐ ਤੇ ਬਾਕੀ ਧੁੱਪ ਨਾ ਜਮਾਂ ਛਿਪ ਗੀ। ਹਮ। ਧੁੱਪ ਜਮਾਂ ਛਿਪ ਗੀ, ਵਧੀਆ ਹੁਣ ਤਾਂ, ਹਾਂ।
ਵਧੀਆ ਫੇਰ ਤਾਂ ਤੁਆਡੇ ਵਾਲੇ ਪਾਸੇ ਹੋ ਗਿਐ, ਏ ਉੱਥੇ ਤਾਂ ਬੋਤ ਮਾੜਾ ਹਾਲ ਹਜੇ ਫੇ ਵੀ ਵੇਖਣ ਆਏ ਸੀਗੇ ਵੀ ਟੋਇਆ ਕੇ ਨਈ ਮਾੜਾ-ਮੋਟਾ ਤੋਰਾ ਫੇਰਾ ਈ ਕਰਲੀਏ ਪਰ ਸਾਰਾ ਕੋਛ ਓਵੇਂ ਜਾ ਈ ਆ ਕੁਛ ਖਾਸ ਫਰਕ ਜਾ ਆਇਆ ਈ ਨੀ।
ਨਈ ਸੂਰਜ ਤਾਂ ਸਾਡੇ ਜਮਾਂ ਨੀ ਹੈਗਾ ਹੁਣ ਠੀਕ ਐ।
ਹਾਂਜੀ। ਹੋਰ ਸੁਣਾਓ ਤੁਸੀਂ ਕੀ ਚੱਲਦਾ ਪਿਆ ਤੁਆਡੇ ਘਰੇ? ਮੈਂਹ ਕੀ ਚੱਲਦਾ ਪਿਆ ਤੁਆਡੇ ਘਰੇ?
ਨਈਂ ਘਰੇ ਤੇ ਕੀ ਚੱਲਣਾ, ਬਸ ਵਧੀਆ ਬਾਕੀ ਸਾਰੇ ਆਪਣੇ ਕੰਮ ਲੱਗ ਗਰੇ ਨੇ, ਇੱਕ ਨਾ ਜੀਰੀ ਕਰਕੇ ਥੋੜਾ ਨਾ ਲੋੜ ਬੋਤ ਆ ਸਾਡੇ ਨਾ ਅੱਜ ਲੋਡ ਪੈ ਰਿਆ ਬੋਤ।
ਲੋਡ ਕਾਦਾ ਬਿਜਲੀ ਦਾ।
ਨਈ-ਨਈ ਲੋਡ ਕੰਮ ਦਾ।
ਅੱਛਾ-ਅੱਛਾ-ਅੱਛਾ ਤੇ ਮੈਨੂੰ ਮੈਂ ਤਾਂ ਪੁੱਛਿਐ ਬਿਜਲੀ ਕਰਕੇ ਕਿਉਂਕੀ ਅੱਜ ਮੈਂ ਖ਼ਬਰ ਸੁਣੀ ਸੀ ਇੱਕ ਆਵਦੇ ਐਵੇਂ ਦੋਸਤਾਂ ਦੇ ਅੱਗੇ ਦੀ ਅੱਗੇ
ਹਮ
ਵੀ ਪੰਤਾਲੀ ਕੁ ਸਾਲ ਦੇ ਹੋਣਗੇ ਕੋਈ ਅੰਕਲ ਜੀ ਸੀਗੇ।
ਹਮ
ਤੇ ਓਨਾਂ ਦੀ ਡੈਥ ਹੋਗੀ ਬਿਜਲੀ ਦੇ ਤਾਲ ਦੀ ਗਰਦਨ ਦੇ ਪੈਣ ਉੱਤੇ, ਮਤਲਬ ਓ ਨਾ ਕੁੱਛ ਠੀਕ ਕਰਨ ਜਾ ਰੇ ਸੀ ਆਪਦੇ ਕੋਠੇ ਤੇ। ਪਿੰਡ ਚੋਂ ਈ ਰੈਂਦੇ ਸੀਗੇ ਤੇ ਜਦੋਂ ਕੋਠੇ ਠੀਕ ਕਰਨ ਗਏ ਨੇ ਤੇ ਉੱਥੇ ਉਹਨਾਂ ਦਾ ਨਾ, ਉਹ ਨਾ ਅਹ, ਕੀ ਹੁੰਦਾ ਵਾ ਉਹ ਮੱਕੀ ਦਾ ਅਚਾਰ- ਪਾਰੇ ਸੀਗੇ, ਪਤਾ ਨੀ ਮੈਨੂੰ ਮੱਕੀ ਦਾ ਆਚਾਰ ਕੀ ਹੁੰਦਾ ਮੈਨੂੰ ਅੱਜ ਹੀ ਪਤਾ ਲੱਗਿਆ।
ਮੱਕੀ ਦਾ ਅਚਾਰ ਨਾ ਮੈਸਾਂ ਨੂੰ ਪੈਂਦਾ।
ਅੱਛਾ, ਤੇ ਓਕੇ- ਓਕੇ। ਪਾਉਣ ਗਏ ਉਹ ਪਾਉਣ ਪਾ ਕੇ ਉੱਤੇ ਨਾ ਤਾਰ ਤੁਰ ਠੀਕ ਕਰਨਗੇ ਪਤਾ ਨੀ ਕੁੱਛ ਕਰਨ ਗਏ ਸੀ ਤੇ ਉਹਨਾਂ ਦੇ ਉੱਤੋਂ ਨਾ- ਪੂਰੀ ਉੱਧਰ ਦੀ ਨਾ ਲਾਈਟਾ ਦੀ ਤਾਰ ਨਾ ਜਾਂਉਂਦੀ ਸੀ ਉਹਨਾਂ ਦੇ ਸਿਰ- ਦੇ ਉੱਤੇ ਹੋ ਕੇ, ਤੇ ਉਹਨਾਂ ਨੇ ਜਿਵੇਂ ਮੰਨਲਓ ਤਾਰ ਜਿਹੀ ਲਟਕਰੀ ਹੁੰਦੀ ਹੈ। ਤੇ ਉਹਨਾਂ ਨੇ ਨਾ ਲਟਕਦੀ ਤਾਰ ਨੂੰ ਉੱਤੇ ਕੀਤਾ। ਤੇ ਉਹ ਪਤਾ ਨੀ ਕਿਵੇਂ ਉਹਦਾ ਜੋੜ ਨਹੀਂ ਸੀਗਾ ਕਿ ਕੀ ਗੱਲ ਬਣੀ ਰੱਬ ਜਾਣੇ। ਤੇ ਉਹ ਜਦੋਂ ਉਹਨਾਂ ਨੇ ਉੱਤੇ ਕਿਤਾ ਆਪ ਝੁਕੇ ਨਾ ਤਾਂ ਉਹੀ ਤਾਰ ਉਹਨਾਂ ਦੀ ਨਾ ਗਰਦਨ ਪਿੱਛੇ ਲਈ ਗਰਦਨ ਤੇ- ਪੈ ਗਈ ਤੇ ਉੱਥੇ ਉਹਨੇ ਉਹਨਾਂ ਨੂੰ ਫੜ ਲਿਆ ਤੇ ਸਾਰੇ ਜਲ ਗਏ ਉਹ। ਹਾਂ ਸਾਰੇ ਹੀ ਜਲ ਗਏ, ਹਾਂ ਜੰਮਾ ਵੀ ਨੀ। ਮਾਸ ਵੀ ਨੀ ਮਤਲਬ, ਉਹ ਲੋਕੀ ਕਹਿੰਦੇ ਵੀ- ਸਾਨੂੰ ਨਵਾਉਣ ਜਿਵੇਂ ਆਪਾਂ ਮ੍ਰਿਤਕ ਸਰੀ ਨੂੰ ਨਵਾਉਂਦੇ ਹਾਂ ਫੇਰ ਉਹਦਾ ਸੰਸਕਾਰ ਹੁੰਦਾ ਨਵਾਉਣ ਲਈ ਵੀ ਹੈ ਨਹੀਂ ਸੀ। ਉਹਨਾਂ ਦਾ ਕੋਈ ਪਿੰਡਾ, ਮ ਮੂੰਹ ਹੀ ਮੂੰਹ ਓਦਿੱ। ਹੋਆ ਸੀ ਵੀ ਇੰਨੀ ਗੰਦੀ ਮੌਤ ਆਈ ਕਿ-
ਹੂੰ -ਹੂੰ ਕਾਲ ਨੂੰ ਨਾ ਕਰੇ ਰੱਬ ਕੀਸੇ ਨੂੰ, ਪਤਾ ਕੀ ਹੈ। ਆਪਾਂ ਨਾ ਜੇ ਆਪਾਂ ਨੂੰ ਹਿਸਾਬ ਵੀ ਹੋਵੇ। ਜਿਵੇਂ ਹੁਣ ਥੋੜਾ ਬਹੁਤਾ ਮੈਂ ਬਿਜਲੀ ਦਾ ਜਾਂਦੀ ਹਾਂ ਮੈਂ ਕਦੇ ਵੀ ਨੀ ਕਰਦੀ ਜੇ ਕੁੱਛ ਖਰਾਬ ਹੋ ਜਾਹੇ ਸੀ ਨਾ। ਕੁਛ ਹੁੰਦੇ ਹਾਂ ਗਰਮੀ ਚ ਬਹਿ ਜਾਂਦੇ ਹਾਂ, ਕੋਈ ਵੀ ਤਾਰ ਐਵੇਂ ਗਲਤ ਨੂੰ ਹੱਥ ਪੈ ਗਿਆ। ਜ਼ਿੰਦਗੀ ਦਾ ਬਹੋਤ ਵੱਡਾ ਨੁਕਸਾਨ ਹੋ ਜਾਂਦਾ, ਮੇਰੇ ਡੈਡੀ ਨੂੰ ਬਹੋਤ। ਉਹਨਾਂ ਨੇ ਕੋਰਸ ਕੀਤਾ ਹੋਇਆ ਦਾ, ਉਹਨਾਂ ਨੂੰ ਬਿਜਲੀ ਦਾ ਬਹੁਤ ਪਤਾ, ਹੂੰ -ਹੂੰ। ਮੈਨੂੰ ਲੱਗਦਾ ਉਹਨਾ ਨਹੀਂ ਓਦੋਂ ਤਾਂ ਕਿਹੜਾ ਆਈ ਟੀ ਹੁੰਦਾ ਸੀਗਾ। ਆਈ ਟੀ ਹੁੰਦਾ ਨੀ ਸੀ ਓਦਾਂ ਤਾਂ। ਪੁਰਾਣੇ ਜ਼ਮਾਨੇ ਦੀਆਂ ਗੱਲਾਂ ਨੇ, ਇਹਨਾਂ ਨੇ ਜਿਸ ਤਰਾਂ ਕਿਸੇ ਤੋਂ ਮਤਲਬ ਸਿੱਖਿਆ ਸੀਗਾ ਕੰਮ।
ਅੱਛਾ।
ਅਕੈਡਮੀ ਵਗੈਰਾ ਪਤਾ ਨੀ ਉਹ ਕੋਈ ਹੁੰਦਾ ਹੋਣਾ, ਤੋ ਉੱਥੋਂ ਸਿੱਖਿਆ ਸੀ, ਇਹਨਾਂ ਨੂੰ ਆਉਂਦਾ ਮਤਲਬ। ਸਾਰਾ ਕੰਮ ਬਟ ਫੇਰ ਵੀ ਅਸੀਂ ਹਮੇਸ਼ਾ ਮਕੈਨਿਕ ਨੂੰ ਇਲੈਕਟ੍ਰ ਇਲੈਕਟ੍ਰੀਨ ਮੰਗਵਾਨਾ। ਬੁਲਾਉਣਿਆਂਗੇ ਜੇ ਕੁੱਛ ਵੀ ਸਾਡੀ- ਤਾਰ ਵਗੈਰਾ ਮੱਚ ਜਾਂਦੀ ਹੈ, ਸਾਡੇ ਹੁੰਦਾ ਹੀ ਰਹਿੰਦਾ ਕਿਉਂਕਿ ਸਾਡੇ ਨਾ ਉਹ ਰੇਮੋਟਰ ਵਗੈਰਾ ਬਹੁਤ- ਪੁਰਾਣੀ ਹੈ ਤਾਂ।
ਓਕੇ- ਓਕੇ, ਓਕੇ- ਓਕੇ।
ਬਿਜਲੀ ਬਹੋਤ ਖ਼ਤਰਨਾਕ ਹੈ ਇਹਨੂੰ ਤਾਂ ਹੱਥ ਵੀ ਨਾ ਪਾਵੇ, ਤੁਹਾਨੂੰ ਜੇ ਜਾਣ- ਨਹੀਂ ਹੈ ਨਾ, ਤਾਂ ਵੀ ਕਿਸੇ ਐਕਸਪਰਟ ਨੂੰ ਬੁਲਾਵੇ ਹੂੰ।
ਹਾਂ ਉਹ ਮਤਲਬ ਫੜੀ ਬੈਠੀ ਸੀ ਨਾ ਤਾਰ ਛੱਡਦੀ ਨੀ ਪਈ ਸੀ ਇਹ ਨੂੰ ਗਰਦਨ ਤੇ ਡਿੱਗੀ ਵੀਈ ਹੈ ਤੇ ਕਹਿੰਦਾ ਮੋ- ੱਟਾ ਏਡੇ ਮੋਟੇ- ਮੋਟੇ ਡੰਡੇ ਮਾਰ- ਮਾਰ ਕੇ ਉਹਨਾਂ ਦਾ ਸਰੀਰ ਥੱਲੇ ਸੱਟਿਆ। ਫੜੀ ਜਿਵੇੰ ਉਹ ਚਿਪਕ ਜਾਂਦੀ ਹੈ ਨਾਲ ਜਿਵੇਂ, ਗੂੰਦ ਲੱਗ ਜਾਂਦੀ ਆ। ਤੇ ਖਾ ਛੱਡਿਆ ਉਹਨੇ ਜਮਾ ਹੀ।
ਨਾ- ਨਾ ਵਾਹਿਗੁਰੂ ਨਾਲ ਹੈੈਂ ਬਹੋਤ ਗ਼ਲਤ ਹੈ ਇਹ ਚੀਜ਼ ਤਾਂ ਨਹੀਂ- ਨਹੀਂ ਬਿਜਲੀ- ਤੋਂ ਹਮੇਸ਼ਾ ਦੂਰ ਰਹੋ ਬਿਜਲੀ ਤੇ ਲਵੇ ਜਮਾ ਨਾ ਲੱਗੋ ਬੱਚਿਆਂ ਨੂੰ ਤਾਂ ਜਮਾ ਨਾ ਲਾਵੇ। ਕਿਉਂਕਿ ਬੱਚੇਆਂ ਦੇ ਜੋ ਹੱਥ ਨੇਗੇ ਮਤਲਬ ਜਦੋਂ ਆਪ ਆਪਾਂ ਥੱਲੇ ਸਵਿਚ ਬੋਰਡ ਲੈ ਦੇਨੇ ਆਂ, ਆਮ ਨਵੇਂ ਘਰ ਚੱਲੇ ਹੁੰਦੇ ਜਿੱਥੇ ਨੀਚੇ ਸਵਿਚ ਬੋਰਡ ਹੁੰਦੈ। ਜੋ ਜਵਾਕ ਰੁੜਦਾ-ਰੁੜਦਾ ਹੁੰਦਾ ਨਾ ਨਾਲ ਲੱਗ ਜਾਂਦਾ ਤਾਂ ਜਮ੍ਹਾਂ ਨਾ ਕੰਮ ਕਰੇ। ਹਮੇਸ਼ਾ ਸਵਿਚ ਬੋਰਡ ਉੱਤੇ ਹੀ ਲਾਵੇ, ਹੂੰ।
ਮੇਰੀ ਭੈਣ ਨੂੰ ਵੀ ਕਰੰਟ ਆਯਾ ਹੋਯਾ ਬਹੋਤ ਗੰਦਾ ਮੇਰੇ ਦਾਦੂ ਦੀ ਡੈਥ ਦੇ ਟੈਮ। ਤਾਰਾਂ ਨੰਗੀਆਂ ਜੋੜਾਂ ਨਾ ਜਿਵੇਂ ਆਪਾਂ ਪਰਦੇ ਵਿੱਚ ਮਤਲਬ ਥੱਲੇ ਓ ਵਿਛਾਏ ਹੋਆ ਗੱਦੇ ਵਗੈਰਾ ਓਦੇ ਤੇ ਚੱਦਰ ਵਿਛਾਉਂਨੇ ਆ ਚਿੱਟੀ ਜੀ। ਮੇਰੇ ਦਾਦੂ ਦੇ ਦਾਦਾ ਜੀ ਦੇ ਸੰਸਕਾਰ ਦੀ ਗੱਲ ਆ ਪਿਛਲੇ ਸਾਲ ਦੀ। ਤੇ ਨਾ ਪਾਣੀ-ਪੂਣੀ ਪੀਣ ਦੇ ਜਾਂਦਾ ਇਦੀ ਤਬੀਅਤ ਬੋਤ ਖਰਾਬ ਸੀ ਜਿਵੇਂ ਆਪਾਂ ਰੋਰੇ ਹੁੰਨੇ ਆਂ ਨਾ ਉਸ ਟਾਈਮ ਤੇ ਜੀ ਜ ਘਬਰਾ ਰੇਆ ਸੀ ਤੇ ਉੱਠ ਕੇ ਅੰਦਰ ਗਈ ਆ ਤੇ ਜਵਾਕਾਂ ਨੇ ਨਾ ਕਿਤੇ ਉਹ ਜੋੜ ਆਲੀ ਤਾਰ ਮਤਲਬ ਬਾਰ ਆ ਗਈ ਤੇ ਤੁਰਦੇ-ਫਿਰਦੇ ਜਵਾਕਾਂ ਨੇ ਤੇ ਓ ਚੱਦਰ ਤਲ ਉਗੜ ਗਈ ਓਥੋਂ, ਚੱਦਰ ਪਾਸੇ ਹੋ ਗਈ ਤੇ ਜੋੜ ਆਲੀ ਤਾਰ ਉੱਤੇ ਨੂੰ ਆ ਗਈ ਤੇ ਏਦਾ ਕਿਤੇ ਪੈਰ ਪੈ ਗਿਆ ਤੇ ਓ ਤਾਰ ਸੀਗੀ ਓਦੀ ਪੱਖੇ ਦੀ। ਜੇੜਾ ਫਰਾਟਾ ਹੁੰਦਾ ਤੇ ਓਨੇ ਏਦੀ ਚੀਚੀ ਉਂਗਲ ਫੜ ਲਈ ਓ ਜੋੜ ਆਲੀ ਤਾਰ ਨੇ ਪੱਖਾ ਚੱਲ ਰੇਆ ਸੀ। ਏਨੀੇ ਇੰਨੀ ਜ਼ੋਰ ਦੀ ਚੀਕ ਮਾਰੀ ਤੇ ਨਾਲ ਜਿਵੇਂ ਖੰਭੇ ਲੱਗੇ ਹੁੰਦੇ ਨਾ ਆਪਾਂ ਓ ਟੈਂਟ ਲਾਉਣੇ ਆ ਏਨੇ ਲੋਹੇ ਆਲੇ ਖੰਬੇ ਨੂੰ ਵੀ ਫੜ ਲੇਆ ਦੱਸੋ ਓਦਨ। ਤੇ ਮੇਰੇ ਨਾਲ ਪਾਪਾ ਦੇ ਤਾਈ ਜੀ ਉਰੇ ਓ ਬੈਠੇ ਸੀ ਚਾਚੀ ਜੀ ਹੋਰੇ ਓਹਨਾਂ ਨੇ ਏਦੇ ਲੱਤ ਤੇ ਜੋੋਰਈ ਇਕਕਦਮ ਮਾਰਨਾ ਹੁੰਦਾ ਨਾ ਇੱਕੋ ਦੱਮ ਕਰਨਾ ਹੁੰਦੈ।
ਹੂੰ।
ਲੱਤ ਏਦੇ ਮਾਰੀ, ਤਾਂ ਬਚੀ ਨੀ ਤਾਂ ਸਾਨੂੰ ਲੱਗੇਆ ਸੀ ਐ ਵੀ ਅੱਜ ਗਈ। ਵੀ ਬੋਤ ਮਤਬ
ਹੂੰ।
ਡਰ ਹੀ ਲੱਗਦਾ ਇਹੋ ਜਿਹੇ ਕੇਸਾਂ ਤੋਂ ਤੇ ਆਹ ਚੀਜਾਂ ਅੱਜ ਆਲਾ ਤਾਂ
ਓਥੇ ਜੋ ਬਿਜਲੀ ਦਾ ਸਿਸਟਮ ਐ ਅਪਨੇ ਨਾਲ ਤਾਂ ਬੋਤ ਵਧੀਆ, ਨਾ ਤਾਂ ਓਥੇ ਐ ਨੰਗੀਆਂ ਤਾਰਾਂ ਨੇ ਜੇ ਤਾਰਾਂ ਵੀ ਨੇ ਗੀਆਂ ਓਨਾ ਮਤਲਬ ਅੰਡਰਗਰਾਉਂਡ ਨੇ, ਮਤਲਬ ਜਮਾ ਵੀ
ਹਾਂ, ਏਥੇ ਅਪਣੇ ਬਸ ਏਹੀ ਐ ਹਾਂ, ਸਈ ਬਾਤ ਐ। ਏਥੇ ਅਪਣੇ ਐਂ ਕਰਦੇ ਵੀ ਠੀਕ ਕਰਾ ਲਾਂਗੇ, ਕੁਛ ਨੀ-ਕੁਛ ਨੀ ਕਰਦੇ-ਕਰਦੇ ਤੇ ਓ ਫੇਰ ਜਿਵੇਂ ਹੈਗਾ, ਓਵੀ ਸਾਰ ਲੈਂਦੇ ਆ।
ਬਓ ਕੰਮ ਗ਼ਲਤ ਆ ਬਈ, ਬਓ ਮੌਤਾਂ ਹੁੰਦੀਆਂ ਨੇ ਬਿਜਲੀ ਕਰਕੇ। ਕਿ ਮੈਂ ਤਾਂ ਕੈਂਨੀਂ ਆ ਏਦੇ ਤੇ ਨਾ ਸਖਤ ਕਾਨੂੰਨ ਬਣਾਣੇ ਚਾਈਦੇ ਨੇ ਯਾਰ ਏਦੇ ਤੇ। ਬਿਜਲੀ ਦਾ ਵੈਸੇ ਪੰਜਾਬ ਚ ਚੱਲੇਆ ਵੀ ਅੰਡਰਗਰਾਊਂਡ ਵਾਯਰਸ ਹੋਣਗੀਆਂ ਤਾਰਾਂ-ਤੂਰਾਂ ਬਿਜਲੀ ਦੇ ਖੰਭੇ ਵਗੈਰਾ ਦੀ ਹੁਣ ਲੋੜ ਹੀ ਨੀ ਪੈਣੀ ਹੈਗੀ, ਸਭ ਅੰਡਰਗਰਾਉਂਡ ਹੋਊਗਾ। ਬਾਕੀ ਓਦੇ ਤੇ ਖਰਚਾ ਬਓ ਆਂਦਾ ਬਟ, ਫੇਰ ਵੀ
ਓਵੀ ਸਿਸਟਮ ਤਾਂ ਬਣ ਜਾਓ ਇੱਕ ਵਾਰੀ, ਜਾਣ ਤੋਂ ਵੱਧ
ਜਾਣ ਤੋਂ ਵੱਧ ਕੇ ਕੁਛ ਵੀ ਨੀ ਹੈਗਾ, ਦੇਸ਼ ਦੇ ਬੋਤ ਕਾਬਿਲ ਲੋਕ ਆਪਾਂ ਕੈ ਸਕਦੇ ਆਂ ਐਵੇਂ ਬਿਜਲੀ ਦੇ ਹੱਥੋਂ ਬਗ ਜਾਂਦੇ ਨੇ, ਮਤਲਬ ਬਹੋਤ ਤਰ੍ਹਾਂ ਦੇ ਕਿਸਮਾਂ ਦੀਆਂ ਮੌਤਾਂ ਨੇ ਓਤਾਂ ਪਤੈ। ਬਟ ਨਾ ਯਾਰ ਬਿਜਲੀ ਵਾਲਾ ਬੋਤ ਅਨਐਕਸਪੈਕਟਡ ਜਾਂ ਹੁੰਦਾ ਆਪਾਂ ਨੂੰ ਕੀ ਪਤਾ ਅਗਲੇ ਟਾਈਮ ਕੀ ਹੋ ਜਾਨਾਂ ਬਿਜਲੀ ਸਬ ਹਰੇਕ ਬੰਦੇ ਦੀ ਬੇਸਿਕ ਨਸੈਸਟੀ ਆ ਇਲੈਕਟ੍ਰੀਸਿਟੀ, ਹਨਾ।
ਅੱਜ-ਕੱਲ ਤਾਂ ਚਾਰਜਰ ਲਾਣ ਜ ਵੀ ਡਰ ਲੱਗਦਾ ਕਿਉਂਕਿ ਰੀਲਸ ਆਪਾਂ ਬਾਹਲੀ ਦੇਖ ਲੈਣੇ ਆਂ। ਕਿ ਚਾਰਜਰ ਆਪ ਨੀ ਕਿਸ ਛੱਡਦਾ ਕਿਸੇ ਨੂੰ ਚਿੰਗਾਰੀਆਂ ਕੱਢਦੈ ਜਦੋਂ।
ਸ਼ੋਰਟ ਸਰਕਿਟ ਕਰਤਾ ਚਾਰਜ ਈ ਮੱਚ ਗਿਆ ਮੇਰਾ ਦੇਖੋ, ਇੱਕੋ ਲਖਤ ਪਟਾ ਕਾ ਪਿਆ ਚਾਰ ਦਾ ਮੈਂ ਵੀ ਸੋਚਿਆ ਆਵਾਜ਼ ਕਿੱਥੋਂ ਆਈ ਜਦੋਂ ਮੈਂ ਦੇਖਿਆ ਚਾਰਜ ਬਿਲਕੁੱਲ ਨੋਰਮਲ ਜਿਵੇਂ ਪੈਲਾਂ ਸੀਗਾ ਤੇ ਅੰਦਰ ਹੀ ਉਦੇ ਕੋਈ ਕੁਛ ਓ ਤਾਰ ਵਗੈਰਾ ਦਾ ਹੋ ਗਿਆ ਸਿਸਟਮ।
ਕੁਛ ਵੀ ਕੈ ਸਕਦੇ ਓ ਤਾਂ ਰੱਬ ਦਾ ਸ਼ੁਕਰ ਐ ਵੀ ਤੁਸੀਂ ਨੇੜੇ ਕੋਈ ਨੇੜੇ ਤੇੜੇ ਹੈ ਨੀ ਸੀਗਾ ਨਈ ਤਾਂ ਓ ਵੀ ਮੱਚ ਮੁੱਚ ਜਾਣਾ ਤੋਂ।
ਵਾਹਿਗੁਰੂ ਦਾ ਈ ਨਾਮ ਆ ਬੀ ਬੋਤ ਸੱਚੀ ਮੈਂ ਤਾਂ ਤਾਂਹੀ ਕੈਂਨੀ ਹੁੰਨੀ ਆ ਮਤਲਬ ਅਸੀਂ ਨਾ ਗਰਮੀ ਚ ਬੈ ਜਾਂਨੇ ਆ ਮੈਂ ਕੈਂਨੀ ਆ ਵੀ ਤੁਸੀਂ ਗਰਮੀ ਚ ਬੈ ਜੋ ਜਾਂ ਫਿਰ ਕਿਸੇ ਕਿਉਂਕਿ ਪਤਾ ਕੀ ਆ ਉਰੇ ਪਿੰਡ ਚ ਨਾ ਸਿਰਫ਼ ਦੋ ਹੀ ਇਲੈਕਟ੍ਰੀਸ਼ੀਅਨ ਨੇ ਉਨਾਂ ਨੂੰ ਬੋ ਤ ਕੰਮ ਦਾ ਲੋੜ ਹੁੰਦਾ ਗਰਮੀਆਂ ਚ ਮਿੰਟ ਦੀ ਵੇਲ ਨੀ ਹੁੰਦੀ ਹੈਗੀ ਤਾਂ ਕਰਕੇ ਫੇਰ ਓ ਪੈਲੀ ਕਾਲ ਤੇ ਆਉਂਦੇ ਨੀ ਹੈਗੇ ਹੂੰ ਖੇਤਾਂ ਚ ਘਰ ਆਉਣ ਕਰ ਕੇ ਵੀ ਅਸੀਂ ਤਾਂ ਫੇਰ ਆਪਦਾ ਦੇਖ ਲੈਂਨੇ ਆ, ਕਰ ਲੈਂਨੇ ਆ ਖੁਦ ਈ ਬਟ ਯਾਰ ਐ ਤਾਰਾਂ ਦਾ ਸਿਸਟਮ ਤਾਂ ਸੱਚੀ ਬੋਤ ਆਪਣੇ ਪੰਜਾਬ ਚ ਵੀ ਪੂਰੇ ਇੰਡੀਆ ਚ ਈ ਏ ਸਿਸਟਮ ਬੋਤ ਖ਼ਰਾਬ ਆ।
ਨਈ ਏਦੇ ਨਾਲ ਤਾਂ ਬੋਤ ਅ ਆਮ ਈ ਨਾਲੇ ਬਚਦਾ ਵੀ ਨਾ ਕੁਛ ਬੰਦੇ ਦਾ ਮਾੜਾ ਮੋਟਾ ਹੋ ਵੀ ਜਾਏ ਸੈਂਟ। ਉਦਾ ਖਾ ਕੇ ਵੀ ਮਰਨ ਆਲੇ ਬੰਦੇ ਤੋਂ ਵੀ ਕਰੰਟ ਵਾ ਵੱਧ ਰੇਆ ਹੁੰਦਾ ਇੰਨਾ ਬੁਰਾ ਹਾਲ ਆ।
ਹੂੰ।
ਬਿਜ਼ਲੀ ਐਹੋ ਜੀ ਚੀਜ਼ ਐ।
ਹੂੰ, ਸਈ ਕੇਆ ਬੁਰਾ ਲੱਗਿਆ ਸੁਣ ਕੇ ਬੋਤ।
ਹੋਰ ਮੇਰਾ ਨਾ ਮੂਡ ਈ ਖ਼ਰਾਬ ਹੋ ਗਿਆ ਸੀ ਮੈਂ ਤਾਂ ਰੋਟੀ ਖਾ ਰੀ ਸੀ ਬੋਤ ਗੰਦੀ ਮੌਤ ਆਂਦੀ ਕਿਸੇ ਨੂੰ।
ਹੂੰ-ਹੂੰ ਕਾਨੂੰ ਐਵੇਂ ਹੋਵੇ ਕਿਸੇ, ਨਈ ਉਮਰ ਦੀ ਵੀ ਗੱਲ ਨੀ ਬ ਫਿਰ ਵੀ ਕੋਈ ਵੀ ਡਿਜ਼ਰਵ ਨੀ ਕਰਦਾ ਐਵੇਂ ਤਾਂ।
ਨਾ ਬਈ ਸਈ ਗੱਲ ਆ।
ਤਾਰਾਂ ਤੁਰਾ ਆਪਦੀਆਂ ਨਾ ਤੁਸੀਂ ਵੀ ਉਹ ਠੀਕ ਕਰਕੇ ਰੱਖੋ ਹਨਾ ਬੱ ਚੇ ਵੀ ਹੁੰਦੇ ਨੇ ਘਰੇ, ਉਰੇ ਸਾਡੇ ਤਾਂ ਸਾਰੇ ਸਿਆਣੇ ਨੇ ਹੁਣ ਸਾਨੂੰ ਤਾਂ ਹੁਣ ਇੰਨੀ ਕ ਅੰਕਲ ਹੈ ਵੀ ਕੇੜੀ ਚੀਜ਼ ਨੂੰ ਹੱਥ ਪਾਉਣਾ, ਕੇੜੀ ਨੂੰ ਨਹੀ ਹੱਥ ਪਾਉਣਾ।
ਹੋਰ ਮੇਰੇ ਪਾਪਾ ਵੀ ਉਈ ਮਤਲਬ ਹੱਥ ਹੁਥ ਬੋਤ ਪਾ ਲੈਂਦੇ ਨੇ ਐਵੇਂ ਕਰ
ਹੂੰ।
ਵੀ ਸਈ ਕਰਨ ਤੁਹਾਨੂੰ ਪਤਾ ਈ ਵੀ ਜੈਂਟਸ ਹੁੰਦੇ ਆ ਜੇੜੇ ਉਨਾਂ ਨੂੰ ਹੁੰਦਾ ਵੀ ਕੋਈ ਨੀ ਆਪਾਂ ਈ ਕਰ ਲੈਂਨੇ ਆ ਹੁੰਦਾ ਥੋਂ ਨੀ ਹੁੰਦਾ ਤਾਂ ਦੇਖੀ ਜਾਓ।
ਸਾਡੇ ਵੀ ਹਜੇ ਨਾ ਬੋਰਡ ਲਗਵਾਉਣਾ ਓ ਤਾਰਾਂ ਨੰਗੀਆਂ ਨੇ ਸਾਡੇ ਵੀ ਨੰਗੀਆਂ ਨੇ ਤਾਰਾਂ ਤਾਂ। ਬਟ ਸਾਡੇ ਨਾ ਉੱਥੇ ਕੋਈ ਵੀ ਐਵੇਂ ਜਾਂਦਾ ਨੀ ਹੈਗਾ ਕਿਉਂਕਿ ਬੱਚੇ ਵੱਡੇ ਨੇ ਸਾਰੇ ਮਤਲਬ
ਹੂੰ ਫੇਰ ਵੀ ਜੇੜਾ ਬਾਰੋਂ ਆਇਆ ਮਤਲਬ ਉਨੂੰ ਜੇ ਨਈ ਪਤਾ ਫੇਰ ਓ ਕੰਮ ਖ਼ਰਾਬ ਹੋ ਸਕਦਾ ਨਾ ਕਦੇ ਵੀ ਕਿਸੇ ਦਾ ਕੁਛ ਨੀ ਪਤਾ। ਹੁਣ ਐਵੇਂ ਨਾ ਜਦੋਂ ਜਿਦੀ ਲਿਖੀ ਹੁੰਦੀ ਓ ਆਪ ਉਸ ਜਗਾਂ ਤੇ ਜਾਂਦੈ ਓ ਜਗਾਂ ਆਪ ਨੀ ਆਂਦੀ ਚੱਲ ਕੇ।
ਹੂੰ ਸਈ ਕੇਆ।
ਫੇਰ, ਤਾਂ ਕਰਕੇ ਪਰ ਚਲੋ ਵ ਚਤ ਜਿੰਨੀ ਹੋਏ ਰੱਬ ਦਾ ਧੰਨਵਾਦ ਆ, ਵੀ
ਜੀਵਨ ਵਧੀਆ ਹੋਵੇ ਹੂੰ ਸਹੀ ਕਿਆ। ਕੋਈ ਗੱਲ ਨੀ, ਚਲੋ ਠੀਕ ਐ ਚਲੋ ਸਤਿ ਸ੍ਰੀ ਅਕਾਲ। ਓਕੇ,